ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ।
ਹੋਰ ਕੀ ਹਾਲ ਚ ਚਾਲ?
ਵਧੀਆ ਵਧੀਆ ਤੁਸੀਂ ਦੱਸੋ ਕਿਵੇਂ ਹੋ?
ਮੈਂ ਵੀ ਬਹੁਤ ਵਧੀਆ। ਹਾਂਜੀ ਕਿਵੇਂ ਯਾਦ ਕੀਤਾ ਮੈਨੂੰ?
ਬਸ ਓਦਾਂ ਹੀ ਮੈਂ ਕਿਹਾ ਬੜੇ ਦਿਨ ਹੋ ਗਏ ਗੱਲ ਨਹੀਂ ਕੀਤੀ ਗੱਲ ਕਰਲਾ।
ਕੋਈ ਨਹੀਂ ਕਰ ਲੈਣੀ ਚਾਹੀਦੀ ਯ ਟਾਈਮ ਹੀ ਨਹੀਂ ਮਿਲਦਾ ਯਾਰ। ਬੱਚਿਆਂ ਕਰਕੇ ਟਾਈਮ ਹੀ ਨਹੀਂ ਮਿਲਦਾ ਬਿਲਕੁਲ ਵੀ।
ਹੋਰ ਅੱਜ ਕੱਲ੍ਹ ਦੇ ਬੱਚਿਆਂ ਛੁੱਟੀਆਂ ਹੋ ਹੋ ਗਈਆਂ ਹੋਣੀਆਂ ਹਨਾ।
ਹਾਂਜੀ ਬਹੁਤ ਸਿਰ ਖਾਂਦੇ ਨੇ ਘਰ ਤੇ।
ਹੂੰ ਨਾਨੀ ਘਰ ਨਹੀਂ ਗਏ ਇਸ ਵਾਰ ਬੱਚਿਆਂ ਦੀਆਂ?
ਪਹਿਲੇ ਹੀ ਉਹ ਆਏ ਮੈਂ ਅਸੀਂ ਤੇ ਦੁਬਾਰਾ ਜਾਣ ਹਾਂਜੀ ਉਹ
ਤੇ ਛੁੱਟੀਆਂ ਚ ਰਹਿਣ ਜਾਂਦੇ ਤੁਸੀਂ।
ਬਸ ਯਾਰ। ਰਹਿ ਲਿਆ ਜਿੰਨਾ ਇਹ ਵੀ ਉੱਥੇ ਬੜਾ ਤੂਫਾਨ ਮਚਾਉਂਦੇ ਨੇ ਬੈਠ
ਹਾਂ ਇਹ ਤਾਂ ਹੈ।
ਹਾਂਜੀ।
ਹੋਰ ਦੱਸੋ।
ਬਸ ਵਧੀਆ।
ਰੋਟੀ ਖਾ ਲਈ?
ਹਾਂਜੀ ਰੋਟੀ ਹੁਣ ਵੋਕ ਵਗੈਰਾ ਵੋਕ ਵਗੈਰਾ ਚੱਲ ਰਹੀ ਹੈ ਰਾਤੀ ਥੋੜ੍ਹੀ ਵੋਕ ਕਰ ਲੈੇਨੇ ਆ ਹਾਂਜੀ ਫਰ ਅਹ ਪੇਟ ਭਰਿਆ ਹੈ ਫਿਰ ਲੇਟਿਆ ਨਹੀਂ ਨਾ ਜਾਂਦਾ ਐਵੇਂ ਹੈਵੀ ਹੈਵੀ ਲੱਗਦਾ ਵਾ ਮੈਂ ਥੋੜ੍ਹੀ ਥੋੜ੍ਹੀ ਬਹੁਤ ਵੋਕ ਕਰਕੇ ਲੇਟ
ਇਹ ਤੇ ਹੈਗਾ ਹੋਰ ਦੱਸੋ ਤੁਸੀਂ ਹਾਂ ਹਾਂ ਸਭ ਵਧੀਆ ਮੈਂ ਵੀ ਬਸ ਆਫਿਸ ਤੋਂ ਆਈ ਤੇ ਅੱਜ ਦੇਖਿਆ ਸੀ ਤੇ ਕੀ ਕਹਿੰਦੇ ਆ ਮੇਰੇ ਪੀ ਜੀ ਸੀ ਚ ਦੋ ਕੁੜੀਆਂ ਲੜਦੀਆਂ ਪਈਆਂ ਸੀ ਆਪਸ ਚ ਕਿ ਉਹਨਾਂ ਜਿੰਨਈ ਪ ਹੋਰ ਕੀ ਉਹ ਕੀ ਹੋਇਆ ਸੀ ਮੈਂ ਫਿਸ ਤੋਂ ਆਈ ਅੱਜ ਨੀਚੇ ਇੰਨੀ ਜ਼ੋਰ ਜ਼ੋਰ ਦੀ ਲੜਾਈ ਹੁੰਦੀ। ਬਾਈ ਹੋਇਆ ਕੀ ਸੀ, ਕੁੜੀ ਚੋਕਲੇਟ ਰੱਖ ਕੇ ਗਈ ਹੋਣੀ ਤੇ ਉਹਨੇ ਕੀ ਕੀਤਾ ਦੂਸਰੀ ਕੁੜੀ ਆਈ ਉਹਨੇ ਚਾਕਲੇਟ ਚੁੱਕ ਕੇ ਖਾ ਲਈ ਉਹਦੀ
ਆਏ ਰਬਾ ਚੋਕਲੇਟ ਦੇ ਪਿੱਛੇ ਲੜਾਈ ਕਰ
ਹਾਏ ਹਾਏ ਇੱਕ ਦੂਸਰੇ ਦੇ ਉਹਨਾ ਨੇ
ਇਹਏ ਵਾਹਿਗੁਰੂ ਉੱਥੇ ਤਾਂ ਫੇਰ ਤਮਾਸ਼ਾ ਬਣ ਗਿਆ ਹੋਣਾ?
ਹਾਂ, ਹੋਰ ਕੀ ਉਹਨਾਂ ਨੇ ਕੈਮਰੇ ਤੱਕ ਖੁਲਵਾ ਲਏ ਹਾਂ ਓ ਪੀਜੀ ਦਾ ਓ ਜੋ ਓਨਰ ਹੈ, ਉਹ ਤੇ ਹਾਏ ਉਹ ਆਪਣਾ ਸਰੀ ਫੜ ਕੇ ਬਹਿ ਗਿਆ ਮੈਂ
ਹਾਏ ਰੱਬਾ ਫੇਰ ਤੇ ਆ ਉਹ ਨਾ ਐਸਾ ਕਰਦਾ ਹੁਨ ਦੋਨਾਂ ਜੂਨੇ ਬੜ ਪਕੜ ਕੇ ਨਾ ਉਹ ਨੂੰ ਬਾਹਰ ਨਿਕਾਲ ਦੇਂਦਾ ਦਫਾ ਹੋ ਜਾਵੇ ਇਦਰੋਂ
ਉਹਨਾ ਨੇ ਬੋਲਤੇ ਦਿੱਤਾ ਉਹਨੂੰ ਕਿ ਬਾਈ ਆਪਣਾ ਬੈਗ ਪੈਕ ਕਰੋ ਔਰ ਆਪਣੇ ਵਾਪਿਸ ਜਾਓ ਪੰਦਰਾਂ ਤਰੀਕ, ਤਰੀਕ ਦਾ ਟਾਈਮ ਦਿੱਤਾ, ਹੋਇਆ ਕੀ ਸੀ ਉਹਨੇ ਇੱਕ ਕੁੜੀ ਆਈ ਉਹਨੇ ਚੋਕਲੇਟ ਰੱਖਤੀ ਆਪਣੀ ਤੇ ਉਹਨੇ ਚੋਕਲੇਟ ਰੱਖੀ ਹੀ ਨਹੀਂ ਸੀ ਬਲਕਿ ਤੇ ਨਾ ਉਹ ਖਾਲੀ ਆਪਣਾ ਸਮਾਨ ਰੱਖਣ ਆਈ ਸੀ ਠੀਕ ਹੈ, ਤੇ ਉਸ ਤੋਂ ਪੰਜ ਮਿੰਟ ਪਹਿਲਾਂ ਦੂਸਰੀ ਕੁੜੀ ਅਪ ਵੀ ਚੋਕਲੇਟ ਰੱਖ ਕੇ ਗਈ ਹੋਣੀ ਤੇ ਉਹਨੇ ਉਹਨਾਂ ਨੂੰ ਬੋਲਿਆ ਸੀ ਕਿ ਬਈਆ ਮੈਂ ਨਾ ਪਾਂਚ ਮਿੰਟ ਮੇ ਆ ਰੀਊ ਮੈਂ ਆਪਣੀ ਫਰਿਜ ਵਿਚ ਰੱਖੀ ਏ, ਤੇ ਮੈਂ ਹੁਣ ਲਿਆਂਦੀ ਪਈ ਹਾਂ ਤੇ ਫਿਰ ਉਹਦੇ ਬਾਅਦ ਕੀ ਹੋਇਆ ਉ ਚਲੀ ਗਈ। ਬਾਹਰ ਦੋ ਮਿੰਟ, ਪੰਜ ਮਿੰਟ ਚ ਹਾਂ ਪੰਜ ਮਿੰਟ ਚੀ ਆ ਗਈ। ਤੇ ਉਹਦੇ ਵਿੱਚ ਉਹ ਦੂਸਰੀ ਕੁੜੀ ਆਈ ਤੇ ਉਹ ਚੋਕਲੇਟ ਲੈ ਕਰ ਚਲੀ ਗਈ ਫਰਿਜ਼ ਚੋ ਹਾਏ ਤੇ ਉਹਨੇ ਜਦ ਪੀਜੀ ਵਾਲੇ ਨੂੰ ਬੋਲਿਆ ਕਿ ਬਈਆ ਮੇਰੀ ਤੋਂ ਚੌ ਕ੍ਰਿਟੀਨੀਏਸ ਮੈਂ ਉਹਨੇ ਦੇਖਿਆ ਚੌਕਲੇਟ ਹੀ ਨਹੀਂ ਸੀ ਓ ਉਹਦੀ ਉਹਦੇ ਅੰਦਰ
ਉਹ ਵੀ ਚੋਕਲੇਟ ਕਿਸੇ ਨੇ ਗਿਫਟ ਕੀਤੀ ਹੋਏਗੀ ਉਹਨੂੰ ਇਸ ਲਈ ਜ਼ਿਆਦਾ- ਜ਼ਿਆਦਾ ਭੜਕੀ
ਉਹੀ ਤੇ ਤੇ ਉਹਨੇ ਜਦ ਚੋਕਲੇਟ ਦੇਖੀ ਆਪਣੀ ਉੱਧਰ ਪੀਜੀ ਚ ਤੇ ਮਤਲਬ ਫਰਿਜ ਚੋਕਲੇਟ ਹੀ ਨਹੀਂ ਹੈ। ਫਿਰ ਉਹਨੇ ਓਨਰ ਨੂੰ ਬੋਲਿਆ ਪੀਜੀ ਵਾਲੇ ਨੂੰ ਕਿ ਬਈਆ ਚੋਕਲੇਟ ਕਹਿ ਜਦੋਂ ਉਹਨੇ ਕੈਮਰੇਜ ਦੇਖਿਆ ਤੇ ਦੂਸਰੀ ਕੁੜੀ ਕੱਢ ਕੇ ਲੈ ਗਈ ਚੋਕਲੇਟ ਹਾਏ ਜੋ ਲੜਾਈ ਉਹੀ ਉਹਨਾ ਨੇ ਇੱਕ ਦੂਸਰੇ ਦੇ ਜੁੰਡੀਆਂ ਹੀ ਪੁੱਟਤੀਆਂ
ਹਾਏ ਰੱਬਾ ਵਾਹਿਗੁਰੂ
ਕੀ ਕਹਿੰਦੇ ਆ ਹਾਂ ਉਹਨਾਂ ਨੇ ਇੱਕ ਦੂਸਰੇ ਦੇ ਜੁੰਡੇ ਪੁੱਟਤੇ ਫਿਰ ਉਹਦੇ ਬਾਅਦ ਮੈਂ ਕੀ ਕਹਿੰਦੇ ਆ ਮੈਂ ਦੇਖਿਆ ਉਹਨੇ ਓਨਰ ਨੇ ਪ੍ਰੋਪ ਪਰ ਦਿਖਾਈ ਵੀਡੀਓ ਦੂਸਰੀ ਕੁੜੀ ਨੂੰ ਫਿਰ ਉਹਨੇ ਵੋਰਨਿੰਗ ਦਿੱਤੀ ਕਿਹਾ ਕਿ ਬਾਈ ਤੇਰੇ ਬਸ ਪੰਦਰਾਂ ਤਰੀਕ ਤੱਕ ਦਾ ਟੈਮ ਹੈ ਤੂੰ ਚਲੀ ਜਾ ਆਪਣੇ ਵਾਪਿਸ ਕਿਧਰੇ ਹੋਰ ਦੇਖ ਲੈ ਪੀਜੀ ਮੈਂ ਨਹੀਂ ਰੱਖ ਸਕਦਾ ਓ ਲ ਦੀ ਮੈੰ ਕਹਿ ਰਹੀ ਮੈਂ ਰੱਖ ਕੇ ਗਈ ਹੂੰ ਚੋਕਲੇਟ ਉਹ ਝੂਠ ਹੀ ਬੋਲ ਰਹੀ ਸੀ ਬੜਾ
ਹਾਂਆਂ, ਕੁੜੀਆਂ, ਕੁੜੀਆਂ ਨਾ ਆਪਸ ਵਿੱਚ ਲੜ ਬਣਦੀਆਂ ਨੀ ਹੈ ਕੁੜੀਆਂ ਦੀ ਮੈਂ ਦੇਖਿਆ ਵੈਸੇ ਆਪਸ ਏਚ ਬਣਦੀਆਂ ਨਹੀਂ ਆ ਕੁੜੀਆਂ। ਹਾਂ
ਤਾਂ ਹੀ ਮੈਂ ਆਪਣਾ, ਹਾਂ ਮੈਂ ਨੀ ਹੁਣ ਰ ਕਿਆ? ਮੈਂ ਉਹਨੂੰ ਬੋਲਿਆ ਕਿ ਮੈਂ ਤੈਨੂੰ ਦੋ ਹਜ਼ਾਰ ਐਕਸਟਰਾ ਦੇ ਦਾਂਗੀ। ਦਸ ਹਜ਼ਾਰ ਰੈਂਟ ਨੇ ਮੇਰਾ। ਪਰ ਮੈਂ ਕੱਲੀ ਰਹਿੰਦੀ ਹਾਂ। ਵੈਸੇ ਮੇਰੇ ਪੀ ਜੀ ਦਾ ਰੈਂਟ ਹੈ ਸਾਢੇ ਅੱਠ ਹਜ਼ਾਰ। ਮੈਂ ਉਨੂੰ ਪੰਦਰਾਂ ਸ ਰੁਪਏ ਐਕਸਟਰਾ ਦਿੱਤੋ ਸੀ। ਮੈਂ ਕਿਹਾ ਮੇਰੇ ਕੋਲ ਤੂੰ ਦਸ ਲੌਲੌ ਮੈਂ। ਮੈਨੂੰ ਕਲਾ ਰੂਮ ਦੇ। ਕਓੰ? ਐਵੀਂ ਮੇਰੇ ਕੋਲ ਰਿਹਾ ਨਹੀ ਜਾਂਦਾ ਯਾਰ ਕਿਸੇ ਨਾਲ। ਵੈਸੇ ਪਹਿਲੇ ਮੇਰੀ ਮਿ ਕੀ ਓ ਆੱਫਿਸ ਦੀ ਫਰੈਂਡ ਸੀ? ਮੈਂ ਉਹਦੇ ਨਾਲ ਰਹਿੰਦੀ ਸੀ ਪਰ ਉਹ ਹੁਣ ਚਲੀ ਗਈ ਹੈ ਤੇ ਮੈਂ ਕਿਆ ਹੁਣ, ਮੈਂ ਕਿਸੇ ਹੋਰ ਨਾਲ ਨੀ ਰਹਿ ਸਕਦੀ ਤੂੰ ਮੈਨੂੰ ਮੇਰੇ ਨਾਲ ਓਹੀ ਦੇ-ਦੇ ਬਸ।
ਵਧੀਆ ਹੈ। ਹਾਂ, ਅਗਰ ਉਹ ਅਹ ਤੇਰੀਆਂ, ਤੇਰੀ ਉਹ ਗੱਲ ਸੁਣੇ ਨਾ ਤੂੰ ਉਹਦੀ ਨਾ ਸੁਣੇ, ਫੇਰ ਇਸ ਤਰ੍ਹਾਂ ਬਣੇ ਕਿਣੀ, ਯੇ ਏਸੇ ਨਹੀਂ ਰਖਨਾ, ਯੇਹ ਵੈਸੇ ਨਹੀਂ ਰਖਨਾ, ਯੇਹ ਏਸੇ ਹੋਤਾ ਹੈ, ਯੇਹ ਵੈਸੇ ਹੋਤਾ ਹੈ।
ਉਹੀ ਤੇ। ਇਹੀ ਇਸ਼ੂ ਹੈ ਨਾ। ਹੁਣ ਮੇਰੀ ਨਾ ਸੁਣੇ ਤੇ ਮੈਂ ਕਿਹਾ ਪੰਦਰਾਂ ਸੌ ਏ ਏਕਸਟਰਾ ਦੇਰੀਆਂ ਤੇ ਕਮ ਸ ਕਮ ਆਪਣੀ ਮਰਜ਼ੀ ਦਾ ਤੇ ਕੁ ਕੁਛ ਵੀ ਕਰ ਸਕ
ਹਾਂਜੀ, ਹਾਂਜੀ-ਹਾਂਜੀ।
ਤੇ ਨਾਲ ਹੀ ਕੀ ਕਹਿੰਦੇ, ਮੈਂ ਇਸ ਕਰਕੇ ਮੈਂ ਆਪਣਾ
ਹਾਂ, ਹਾਂ ਇਹ ਸਭ ਵਧੀਆ ਏ ਕੱਲ ਕੱਲਾ ਰਹਿਣਾ ਸਭ ਵਧੀਆ।
ਹਾਂ।
ਫੇਰ ਇੱਕ ਦੂਸਰੇ ਦਾ ਹੋ ਜਾਂਦਾ ਨਾ ਫੇਰ। ਕੋਈ ਉਹਦੀ ਦੀ ਮੰਨਦਾ ਕੋਈ ਉਹਦੀ ਸੁੁੰਦਾ ਕੋਈ। ਹਾਂ।
ਆਪਣਾ ਆਓ ਖਾਓ ਪੀਓ ਤੇ ਫੇਰ ਚਲੇ ਜਾਓ ਓਹੀ ਨਾ ਮੈਂ ਆਪਣਾ ਵੀ ਉਹ ਰੱਖਿਆ ਦਾ ਇੰਡਕਸ਼ਨ ਰੱਖਿਆ ਦਾ ਕੁਛ ਮਨ ਕਰਦੇ ਮੈਂ ਤੇ ਵੈਸੇ ਇੰਡਕਸ਼ਨ ਤੇ ਮੈਂ ਉਹਦੇ ਕਰਕੇ ਰੱਖਿਆ ਦਾ ਜਿਵੇਂ ਮੈਗੀ ਮੂਗੀ ਬਨਾਣੀ ਹੋਏ ਪਾਸਤਾ ਵਗੈਰਾ ਬਣਾਣਾ ਹੋਏ ਨਾ ਤਾਂ ਰੱਖਿਆ ਤਾਂ ਇੰਡ
ਅੱਛਾ-ਅੱਛਾ ਅੱਛਾ ਜੀ।
ਹੁੰ ਵਰਨਾ ਕੁਛ ਮਤਲਬ ਕੁਛ ਪੀਜੀ ਚ ਪਸੰਦ ਨਾ ਆਏ ਤੇ ਮੈਂ ਆਂਡਾ ਬਣਾ ਲੈਣੀ ਆ
ਅੱਛਾ ਵਧੀਆ ਉੱਥੇ ਵੈਸੇ ਹੀ ਮਤਲਬ ਜ਼ਿਆਦਾ ਗਰਮੀ ਤੇ ਨਹੀਂ ਲੱਗਦੀ ਉੱਥੇ
ਨਹੀਂ ਅੱਜ ਕੱਲ ਤੇ ਅੱਜ ਕੱਲ ਤੁਹਾਨੂੰ ਸੁਣਨ ਚ ਆ ਰਿਹਾ ਹੋਏਗਾ ਤੂਫ਼ਾਨ ਆਇਆ ਦਾ ਇੰਨਾ ਠੰਡਾ ਮੌਸਮ ਹੈ ਬਰਫੀਲੀ ਹਵਾ ਚਲਦੀ ਹੈ ਬਾਰਿਸ਼ ਆ ਜਾਂਦੀ ਹੈ
ਹਾਂ ਰਾਤੀ ਕੱਲ ਰਾਤ ਨੂੰ ਤੇ ਬਾਦਲ ਐਵੇਂ ਚੱਲ ਰਹੇ ਸੀ ਬਹੁਤ ਤੇਜ਼ੀ ਨਾਲ ਬੜੀ ਸ ਸਪੀਡ ਨਾਲ ਬਾਦਲ ਚੱਲ ਰਹੇ ਸੀ ਇੱਕ ਦੋ ਵਜੇ ਨਾਲ। ਮਤਲਬ ਮੌਸ ਏਨਾ ਅਛਾ ਬਹੁਤ ਹੀ ਮੌਸਮ ਸੀ ਰਾਤੀ ਏਡੀ ਹਵਾ ਚੱਲ ਰਹੀ ਸੀ। ਮਤਲਬ ਐਸਾ ਲੱਗਦਾ। ਅਸੀਂ ਹਿਲ ਸਟੇਸ਼ਨ ਤੇ ਆ ਗਏ ਆਂ ਮਤਲਬ ਬਡੀ ਠੰਡੀ ਜਗ੍ਹਾ ਤੇ ਆ ਗਏ ਆ ਕੱਲ੍ਹ ਰਾਤ ਨੂੰ ਬਹੁਤ ਐਸ ਤਰ੍ਹਾਂ ਲੱਗਦਾ ਬਾਰਿਸ਼ ਸੋਇਏ ਮੰਜੀ ਡਾ ਕੇ -
ਹਾਂ ਏਧਰ ਦੀ ਹਵਾ ਵੀ ਅੱਛੀ ਲੱਗਦੀ ਹੈ ਮੈਂ ਖੁੱਦ ਛੱਤ ਤੇ ਚੱਲ ਜਾਣੀ ਆ ਰਾਤੀ
ਇੰਨੀ ਅੱਛੀ ਹਵਾ ਪੰਖੇ ਦੀ ਨੀ ਸੀ ਕੱਲ ਨਾਲ ਏਸੀ ਦੀ ਨੀ ਸੀ ਕਾਲ ਜਿੰਨੀ ਅਛੀ ਹਵਾ ਬਾਹਰ ਸੀ
ਹਾਂਜੀ ਪੰਖਿਆ ਦੀ ਹਵਾ ਸਗੋਂ ਗਰਮ ਲੱਗਦੀ-
ਹਾਂ ਹਾਂ ਹੁਣ ਤੇ ਇਨੀ ਗਰਮੀ ਹੋ ਗਈ ਹੈ ਇੰਨੀ ਗਰਮੀ ਹੋ ਗਈ ਹੈ ਬਾਹਰ ਨਿਕਲਣ ਦਾ ਨੀ ਮਨ ਕਰਦਾ ਸੀ ਬਾਹਰ ਜਾ ਜਾ ਅਗਰ ਸੋਚਣ ਦੀ ਵੀ ਅਗਰ ਨਿਕਲਨ ਨੂੰ ਵੀ ਸੋਚੋ ਨਾ ਕਿ ਬਾਹਰ ਨਿਕਲਣਾ ਏ ਪੰਜ ਛੇ ਵਜੇ ਤੋਂ ਪਹਿਲੇ ਨੀ ਬੰਦਾ ਨਿਕਲ ਸਕਦਾ ਵਾ
ਹਾਂ ਇਹ ਤਾਂ ਹੈ
ਹਮ
ਬੰਦਾ ਨਹੀਂ ਨਿਕਲ ਪਾਏਗਾ ਬਾਹਰ ਕੇ ਸਰਦੀ ਵਾਲਦੀ ਗਰਮ ਮਤਲਬ ਸਰਦੀ ਹੈ ਹਾਂ ਸਕਿਨ ਜਲਦੀ ਹੈ
ਹਾਂ ਉਹ ਤੇ ਕਰਨੀ ਬਹੁਤ ਗਰਮੀ ਹੈ ਜੂਨ ਜੁਲਾਈ ਜੂਨ ਜੁਲਾਈ ਮਹੀਨਾ ਤੇ ਬਹੁਤ ਬੜੀ ਗਰਮੀ ਪੈਂਦੀ ਜੂਨ ਚ
ਹਮ ਤੇ ਫਿਰ ਤੁਸੀਂ ਕੁਛ ਲਗਾਉਂਦੇ ਹੋ ਮਤਲਬ ਜਿਵੇਂ ਗਰਮ ਗਰਮੀ ਤੋਂ ਠੰਡਕ ਰਹਿੰਦੀ ਏ ਕੁਛ ਫੇਸ ਵਗੈਰਾ ਤੇ ਕੀ ਲਗਾਉਂਦੇ ਹੋ ਮੁਲਤਾਨੀ ਮਿੱਟੀ ਵਗੈਰਾ
ਹਾਂ ਕਦੀ ਕਦੀ ਲਗਾ ਲੈਂਦੀ ਆ ਜਦੋਂ ਮਨ ਕਰੇ ਜਦੋਂ ਟਾਈਮ ਮਿਲ ਜਾਏ
ਫਰਕ ਪੈਂਦਾ ਮੁਲਤਾਨੀ ਮਿੱਟੀ ਨਾਲ
ਹਾਂ ਮਤਲਬ ਸਕਿੰਨ ਸਕਿੰਨ ਮੁਲਾਇਮ ਹੋ ਜਾਂਦੀ ਸੋਫਟ ਸੋਫਟ ਹੋ ਜਾਂਦੀ ਹੈ ਮਤਲਬ ਜ਼ਿਆਦਾ ਦਿਨ ਨੀ ਜਾਂਦੀ ਮਤਲਬ ਆਪਣੇ ਮਨ ਦੀ ਆਪਣੇ ਮਨ ਦੀਏ ਕਿ ਅਸੀਂ ਲਗਾ ਰਹੇ ਹੈ ਸਾਨੂੰ ਪਤਾ ਹੈ ਬਸ ਸਾਨੂੰ ਹੀ ਪਤਾ ਕਿ ਅਸੀਂ ਲਗਾਈਏ ਫੇਸ਼ੀਅਲ ਦਾ ਵੀ ਇਹੀ ਹਿਸਾਬ ਸਾਨੂੰ ਪਤਾ ਦਾ ਅਸੀਂ ਫੇਸ਼ੀਅਲ ਕੀਤਾ ਦੂਸਰਾ ਥੋੜਾ ਪਤਾ ਚੱਲਿਆਗੀ ਹੋਰ ਅਸਰ-ਅਸਰ ਬਸ ਇੱਕ ਦਿਨ ਦਾ ਹੀ ਹੁੰਦਾ ਅਸਰ ਪਰ ਅਹ ਜ਼ਿਆਦਾ ਦਿਨ ਦਾ ਨਹੀਂ ਰਹਿੰਦਾ ਅਸਰ
ਇਹ ਤੇ ਹੈ ਬਾਕੀ ਮੇਰੇ ਨਾ ਟੈਨਿੰਗ ਹੋ ਗਈ ਹੈ ਬੜੀ ਜ਼ਿਆਦਾ ਮੈਂ ਸਮਝ ਨੀ ਆ ਰਿਹਾ ਮੈਂ ਕੀ ਲਗਾਵਾਂ ਐਸਾ ਜੋ ਸਹੀ ਹੋ ਜਾੇ ਮੇਰੀ ਟੈਨਿੰਗ
ਟੈਨਿੰਗ ਵਾਸਤੇ ਤੁਸੀਂ-ਤੁਸੀਂ ਅ ਉਹ ਲਗਾਓ ਅ ਹਲਦੀ ਦਾ ਉਹ ਹੁੰਦਾ ਹੈ ਨਾ ਹਲਦੀ ਹਲਦੀ ਦੀ ਲੇਪ ਬਣਾ ਕੇ ਹਾਂਜੀ ਹੈਲਦੀ ਨੂੰ ਭੁੰਨ ਕੇ ਤੇ ਉਹਦੇ ਚ ਕੋਫੀ ਡਾਲ ਕੇ ਨਿੰਬੂ ਡਾਲ ਕੇ ਮਤਲਬ ਲ ਪਾਲੋ
ਅੱਛਾ।
ਹਾਂਜੀ ਮਿਕਸ ਕਰਕੇ ਸਾਰ ਨੂੰ ਹਾਂਜੀ ਮੈਂ ਮੈਂ ਲਗਾਇਆ ਸੀ ਇੱਕ ਵਾਰੀ ਬਹੁਤ ਫਰਕ ਪੈਂਦਾ ਹੈ।
ਅੱਛਾ ਪਿਆ ਸੀ ਫ਼ਰਕ। ਜਾਂ ਉਹ ਵੀ ਆਪਣੇ ਆਪ ਨੂੰ ਲੱਗਦਾ ਹੈ ਕਿ ਹਾਂ ਬਈ ਫ਼ਰਕ ਪਏਗਾ।
ਨਹੀਂ-ਨਹੀਂ ਅਗਰ ਤੁਸੀਂ ਇਹ ਦੋ ਤਿੰਨ ਵਾਰੀ ਟਰਾਈ ਕਰੋਗੇ ਨਾ ਇਹ ਚੀਜ਼ ਤੇ ਬਹੁਤ ਫ਼ਰਕ ਪਏਗਾ। ਬਹੁਤ ਫਰਕ,
ਅੱਛਾ ਚਲੋ ਮੈਂ ਕੱਲ ਲਗਾ ਦੀ ਆ ਉਹਨੂੰ ਮੇਰੇ ਹੱਥਾਂ ਤੇ ਬੜੀ ਟੈਨਿੰਗ ਹੋ ਗਈ ਹੈ। ਹਾਂਜੀ ਚਲੋ ਮੈਂ ਨਾ ਹੁਣੇ ਫੋਨ ਕਰਦੀ ਆ ਤੁਹਾਨੂੰ ਦੁਬਾਰਾ ਮੇਰੇ ਨਾ ਫ਼ੋਨ ਆਦਾ ਪਿਆ ਮੰਮੀ ਦਾ।
ਹੈਲੋ,
ਹੈਲੋ, ਹਾਂਜੀ ਮੈਂ ਕਹਿ ਰਹੀ ਹਾਂ ਮੈਂ ਤੁਹਾਨੂੰ ਫੋਨ, ਕਰਦੀਆਂ ਮੇਰੀ ਮੰਮੀ ਦਾ ਨਾ ਫੋਨ ਆਦਾ ਪਿਆ।
ਠੀਕ ਹੈ ਠੀਕ ਹੈ ਠੀਕ ਹੈ ਕੋਈ ਗੱਲ ਨੀ ਤੁਸੀਂ ਹਾਂਜੀ-ਹਾਂਜੀ,
ਹੈਲੋ,
ਹਾਂਜੀ-ਹਾਂਜੀ ਠੀਕ ਐ,